ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਹੈਲੋ। ਸਤਿ ਸ਼੍ਰੀ ਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਕਾਲ।
ਕੀ ਹਾਲ?
ਮੈ ਨੀ ਤੇ ਵਧੀਆ ਏ ਤੁਸੀਂ ਦੱਸੋ? ਹਮ। ਤੁਸੀਂ ਦੱਸੋ ਤੁਹਾਨੂੰ ਲੱਗਦਾ ਨੀਂਦ ਆ ਰਹੀ ਐ?
ਹਾਂਜੀ ਪ੍ਰ ਬੜਾ ਥੱਕ ਗਈ ਮ ਨਾ ਬਤ ਵ ਦਾ ਬਹੁਤ ਜਿਆਦਾ ਥਕ ਗਈ ਮੋਰਨਿੰਗ ਤੋਂ ਹੀ ਫਿਰ ਤਾਂ ਕਰਕੇ ਨਾ ਹੁਣ ਨੀਂਦ ਚ ਆ ਰਹੀ ਐ, ਦਿਲ ਕਰਦਾ ਬਸ ਸੋ ਜਾ ਪੈਰਾਂ ਚ ਬੜਾ ਜ਼ਿਆਦਾ ਦਰਦ ਹੋ ਰਿਹਾ ਮੇਰੇ।
ਕਿਉਂ? ਕਿਕੋਈ ਆਇਆ ਸੀ ਤੁਹਾਡੇ ਘਰ ਕੋਈ ਪ੍ਰਾਹੁਣਾ ਣੇ ਆਏ ਸੀ। ਹੈਲੋ
ਅਰੇ ਨੀਂ, ਨੀਂ ਪ੍ਰੌਣੇ ਤੇ ਨ੍ਹੀਂ ਆਏ ਸੀ ਉਹ ਪਤਾ ਹਾਂਜੀ। ਪ੍ਰੋਨੇ ਤੇ ਸਵੇਰੇ ਉੱਠੀ ਪਹਿਲੇ, ਹੈਲੋ
ਹਾਂਜੀ
ਆਉਂਦੀ ਤੇ ਤੁਹਾਨੂੰ ਮੇਰੀ ਆਵਾਜ਼, ਪਹਿਲੇ ਸਵੇਰੇ ਉੱਠੀ ਅਰੇ ਕਣਕ ਲਈਏ ਨਾ ਬਸ ਕਣਕ ਪਹਿਲੇ ਸਵੇਰੇ ਕਣਕ ਧੋਣ ਬਹਿ ਗਈ ਧੋ ਲਈ ਉਹਦੇ ਨਾਲ ਥਕਾਵਟ ਹੋ ਗਈ, ਫੇਰ ਬੱਚੇ ਉੱਠ ਗਏ ਨਾਸ਼ਤਾ ਨੁਸ਼ਤਾ ਬਣਾਇਆ। ਸਾਰਾ ਕੰਮ ਕੀਤਾ ਘਰ ਦਾ ਹਹ ਫੇਰ ਦੁਪਹਿਰ ਦਾ ਅੱਜ ਬੱ ਚੇ ਕਹਿ ਰਹੇ ਸੀ ਮੰਮਾ, ਅੱਛਾ ਚੱਲ ਬੱਚਿਆਂ ਲਈ ਪੂੜੀ ਬਣਾਈ ਆਲੂ ਦੀ ਸਬਜ਼
ਬਣਾਈ ਫਿਰ ਸਬਜ਼ੀ
ਅੱਛਾ ਅੱਛਾ
ਅਸੀਂ ਬਣਾਈ ਬਣਾ ਲੋ ਫਿਰ ਤੁਸੀਂ ਖੀਰ ਬਣਾ ਹਾਂਜੀ। ਹਾਂ ਵੀ
ਠੀਕ ਬੁਣਾਈਏ
ਤੇ
ਅੱਛ ਅੱਛਾਛ ਅੱਛਾ ਅੱਛਾ।